ਹੈਲ ਸੱਸ੍ਰੀ ਕਾਲ ਜੀ ਸੱਸ੍ਰੀ ਕਾਲ
ਹੋਰ ਠੀਕ ਓ
ਵਧੀਆਂ-ਵਧੀਆਂ ਜੀ ਵਧੀਆਂ ਕਿ ਗੱਲ ਸੁੱਤੇ ਨੀ ਅਜੇ ਤੱਕ ਹਾਂਜੀ ਵਧੀਆਂ।
ਹਾਂਜੀ ਨਾ ਬਸ ਸੋਤੇ ਨੀ
ਬਸ ਲੇਟ ਏ ਸੌਂਦੇ ਹੈਗੇ- ਹੈਗੇ ਆ। ਤੇ ਬਸ ਹੁਣੇ ਰੋਟੀ- ਰੂਟੀ ਖਾ ਕੇ ਵਿ ਲੇ ਹੋਏ ਹੈਗੇ ਆ ਮੈਂ ਕਿਹਾ ਚਲੋ ਥੋੜ੍ਹਾ ਵੀਰ ਜੀ ਨਾਲ਼ ਹਾਂ ਥੋੜ੍ਹੀ ਸਲਾਹ ਕਰਨੀ ਸੀ ਤੁਹਾਡੇ ਨਾਲ਼ ਕੋਈ।
ਸਲਾਹ ਕਰਨੀ ਸੀ ਕਰ ਲਓ ਜੀ ਸਲਾਹ ਦੱਸੋਂ ਕੀ ਸਲਾਹ ਕਰਨੀ ਸੀ?
ਅਰੇ ਤੁਹਾਡੀ ਗਲ਼ੀ ਚ ਆਂਦਾ ਹੈਗਾ ਚਮਾਰ ਆਂਦਾ ਤੇ ਗੰਦ- ਗੁੰਦ ਚੁੱਕਣ ਆਂਦੇ
ਆਂਦਾ ਵੀ ਐ ਕਦੇ ਨੀ ਵੀ ਆਂਦਾ ਮਰਜ਼ੀ ਦੇ ਮਾਲਕ ਹੈਗੇ ਜੇ
ਹਾਂ ਆਂਦੇ ਹੀ ਨੀ ਹੈਗੇ ਵੇਖੋ ਸਾਡੇ ਤੇ ਆਪ ਗਲ਼ੀ ਇਨ੍ਹਾਂ ਕੂੜਾ ਪਿਆ ਹੋਇਆਂ ਹੈਗਾ ਵਾ ਸਾਰੇ ਫ਼ੇਰ ਦੇਖੋਂ ਹੁਣ ਗਰਮੀ ਹੈ ਬਿਮਾਰੀਆਂ ਫੈਲਦੀਆਂ ਇਹਦੇ ਨਾਲ਼ ਹੀ ਹੈਨਾ ਸਾਰਾ ਕੂੜਾ ਕਰਕਟ ਫ਼ੇਰ ਹੋਰ ਮੱਛਰ ਹੋ ਜਾਣਗੇ ਸਾਰੇ ਤੇ ਮੈਂ ਕਿਹਾ ਚਲੋ ਮਿਲ਼ ਕੇ ਸਾਰੇ ਕਰਦੇ ਦੇ ਹੈਗੇ ਅਸੀਂ ਕੋਈ ਕੰਪਲੇਂਟ- ਕੋਂਪਲੇਂਟ ਕਰਦੇ ਹੈਗੇ ਹੈਨਾ ਜਾਂ ਤੇ ਕਿਸੇ ਹਾਂ ਤੁਸੀਂ 'ਚ' ਹਾਂ ਤੁਸੀਂ ਵੀ ਚਲੋ ਆਪਣੇ ਉੱਧਰੋਂ ਬੰਦੇ-ਬੁੰਦੇ ਕੱਠੇ ਕਰੋ ਤੁਸੀਂ ਵੀ ਹੈਨਾ ਤੇ ਸਾਰੇ ਫ਼ਿਰ ਮਿਲ ਕੇ ਕਰਦੇ ਹੈਗੇ ਆ ਕਿਉਂਕਿ ਦੇਖੋਂ ਬਿਮਾਰੀ ਹੋਏਗੀ ਤੇ ਸਾਰੇ ਬਿਮਾਰ ਹੋਣਗੇ ਸਾਰੇ ਮੱਛਰ ਮੱਖੀਆਂ ਸਾਰੀਆਂ ਆਂਦੀ ਹੈਗੀਆਂ ਕਿੰਨਾ-ਕਿੰਨਾ ਢੇਰ ਲੱਗਿਆਂ ਹੋਇਆਂ ਕੂੜਿਆਂ ਦਾ ਗਲੀਆਂ ਵਿੱਚ
ਓ ਬੜਾ ਜ਼ਿਆਦਾ ਹਾਂ ਬਹੁਤ ਹੀ ਜ਼ਿਆਦਾ ਬੜੀ ਦਿੱਕਤ ਹੈ ਜੀ ਸਾਰੇ ਜਗ੍ਹਾ ਬਿਮਾਰੀਆਂ ਬਿਮਾਰੀਆਂ ਫੈਲ ਫ਼ੈਲਦੀਆਂ ਮੱਖੀ ਮੱਛਰ ਘੁੰਮੇ ਜਾਂਦੇ ਛੱ
ਹਾਂ ਉਹ ਤੇ ਹੈ ਈ ਹੈਗਾ ਤੇ ਉਹ ਆਂਦਾ ਹੈਗਾ ਜਿਹੜਾ ਸਰਕਾਰ ਨੇ ਗੱਡੀ ਲਗਾਈ ਹੈਗੀ ਆ ਕੂੜਾ ਚੁ ਕਣ ਆਂਦੇ।
ਉਹ ਤਾਂ ਕਦੇ-ਕਦੇ ਓਂਦਾ ਜਦੁ ਉਹਨੂੰ ਕਹੀਏ ਬਾਰੋਂ- ਵਾਰ ਲੰਘ ਜਾਂਦਾ ਨੀ ਤੇ ਗਲੀ ਦੇ ਅੰਦਰ ਹੀ ਨੀ ਵੜਦਾ ਪਤਾ ਨੀ ਕੀ ਚੱਕਰ ਹੈ।
ਹਾਂ ਇਹ ਤੇ ਇੰਨੀ ਦੂਰੋਂ ਕਈ ਵਾਰ ਆਵਾਜ਼ ਵੀ ਨਹੀਂ ਸਾਡਾ ਵੀ ਗਲੀ ਚ ਹੈ ਨਾ ਜਾਂ ਤੇ ਛੋਟ ਛੋਟੀ ਗੱਡੀ ਭੇਜਣ ਗਲੀ ਚ ਉਹ ਵੀ ਨੀ ਭੇਜਦੇ ਹੈਗੇ।
ਰਿਕਸ਼ਾ ਵੀ ਰ ਰੱਖੀ ਦੀਆਂ ਨੇ ਵੈਸੇ ਛੋਟੀ ਗਲੀਆਂ ਵਾਸਤੇ। ਤੇ ਰਿਕਸ਼ਾ ਹੈਗੀ ਹੈ।
ਅੱਛਾ ਤੇ ਆਂਦੀ ਐ ਕੋਈ। ਨਹੀਂ ਐਮ ਸੀ ਜਦੋਂ ਵੋਟਾਂ- ਵੋਟਾਂ ਲੈਣੀਆਂ ਹੁੰਦੀਆਂ ਤਾਂ ਤੇ ਦੇਖੋ ਘਰ-ਘਰ ਆ ਕੇ ਨਹੀਂ ਜੀ ਇਹ ਵੀ ਕਰਾਂਗੇ ਗਲੀਆਂ ਵੀ ਕਰਾਂਗੇ ਸਭ ਕੰਮ ਹੋਗੇ। ਉਸ ਤੋਂ ਬਾਅਦ ਪੁੱਛਦੇ ਵੀ ਨੀ ਹੈਗੇ। ਵੀ ਕੀ ਹੈ।
ਇਹ ਤੇ ਸਾਰੇ ਇਹ-ਇਹ ਤਾਂ ਸਿਸਟਮ ਆਈ ਹੈ ਨਾ ਸਾਰੀ ਜਗ੍ਹਾ ਆਈ ਹੈ ਤੇ ਇਹ ਥੋੜ੍ਹੀ। ਪਹਿਲਾਂ ਦਾ ਹੀ ਚੱਲਦਾ ਆ ਰਿਹਾ ਇਹ ਤੇ ਹਮੇਸ਼ਾ ਹੀ ਹੈ ਖਾਣ ਇਸਤੇ ਹੀ ਬਣੇ ਦੇ ਨੇ ਸਾਰੇ। ਕੰਮ-ਕੁੰਮ ਕਰਾ ਨਾ ਇਹਦੇ ਮੈਂ ਪਿੱਛੇ ਵਗ ਜਾਨਾ।
ਹਾਂ ਉਹੀ ਤੇ ਕੰਮ ਤੇ ਕਰਦੇ ਨੀ ਹੈਗੇ-ਹੈਗੇ ਵੋਟਾਂ ਦੇ ਦੋ ਇਹਨਾਂ ਨੂੰ ਬਸ। ਵੋਟਾਂ ਤੋਂ ਬਾਅਦ ਇਹ ਪੁੱਛਦੇ ਵੀ ਨੀ ਏ ਕਿਸੇ ਨੂੰ। ਚਲੋ ਮਿਲ ਕੇ ਕਰਦੇ ਹੈਗੇ ਆ ਕੋਈ ਹਨਾ। ਹੱਲ, ਇਦਾ ਕਰਨਾ ਪਏਗਾ ਸਾਨੂੰ ਕੋਈ ਨਾ ਕੋਈ ਤੇ ਹਨਾ।
ਹੈ ਨਹੀਂ ਕੋਈ ਇਥੇ ਫਿਰ ਨਹੀਂ ਦੱਸ।
ਹਾਂ-ਹਾਂ ਹੋਰ ਭਰਜਾਈ ਠੀਕ ਹੈਗੀ ਏ ਬ ਅੱਛਾ ਠੀਕ ਆ।
ਭਰਜਾਈ ਠੀਕ ਏ, ਭਰਜਾਈ ਜਵਾਖਾਂ ਨੂੰ
ਕੀ ਕਹਿੰਦੀ ਪਈ ਭਰਜਾਈ? ਅੱਛਾ ਪੇਕੇ ਗਈ ਹੋਈ ਹੈ ਅੱਛਾ-ਅੱਛਾ।
ਕਿ ਬੇਲੀ ਐ।
ਅੱਛਾ, ਪੇਕੇ ਗਈ ਏ ਦੇਖੋ ਛੁੱਟੀਆਂ 'ਚ' ਜਾਇਆ ਜਾਂਦਾ ਹੈਗਾ ਪੇਕੇ ਮੈਂ ਤਾਂ ਇਹ ਹੀ ਭਰਜਾਈ ਦੇ ਫੋਨ ਤੇ ਬਲਕਿ ਪਹਿਲੇ ਕੀਤਾ ਉਹਨਾਂ ਨੇ ਚੁੱਕਿਆ ਨੀ। ਮੈਂ ਕਿਹਾ ਪਤਾ ਨੀ ਬੀ, ਜੀ ਹੋਣਗੇ ਬੱਚਿਆਂ ਨਾਲ ਫ਼ਿਰ ਮੈਂ ਤੁਹਾਡੇ ਫੋਨ ਤੇ ਇਸੇ ਲਈ ਕੀਤਾ। ਤਾਂ ਮੈਂ ਕਿਹਾ ਚੱਲ ਵੀਰ ਜੀ ਨਾਲ ਗੱਲ ਕਰਾਂ।
ਹਾਂ, ਬਸ ਮੈਂ ਵੀ ਹੁਣੇ ਆਇਆ ਸੀ ਘਰ ਆ ਕੇ ਰੋਟੀ- ਰੋਟੀ ਖਾਣ ਲੱਗਾ ਸੀ ਨਾਲ ਹੀ ਫੋਨ ਆ ਗਿਆ। ਮੈਂ ਕਿਹਾ ਚਲੋ ਹੁਣ ਬਾਅਦ 'ਚ' ਹੀ ਖਾਵਾਂਗੇ ਰੋਟੀ ਘਰ ਦੇ ਰੋਟੀ ਦੀ ਪੁੱਛਦੇ ਹੀ ਨੀ ਜਦ ਤੱਕ ਨਾ ਕਿਉਂ ਨਾ ਓਹਨਾ ਨੂੰ
ਅੱਛਾ, ਨਹੀਂ ਤੇ ਫਿਰ ਘਰ ਕਿਵੇਂ, ਮੰਮੀ ਇਹ ਹੋਣਗੇ ਮੰਮੀ ਬਣਾਉਂਦੇ ਹੋਣੇ ਰੋਟੀ-ਰੂਟੀ ਹੈਂ।
ਹਾਂ ਬਸ ਮੇਰੀ ਸੱਸ ਹੀ ਕੰਮ ਕਰਦੀ ਹੈ ਬਸ ਇੱਕੋ ਜਣੀ ਏ ਵਿਚਾਰੀ ਸਾਰਿਆਂ ਨੂੰ
ਅੱਛਾ, ਨਹੀਂ ਤੁਸੀਂ ਕਿੱਧਰ ਉੱਧਰ ਆਏ ਹੋਏ ਹੋ ਕਿਆ? ਸੋਹਰੇ ਆਇਆ ਹੋਇਆ ਅੱਛਾ-ਅੱਛਾ ਫ਼ਿਰ ਤੇ। ਖਾਤਰ-ਖੁਤਰ ਕਰਦੇ ਨੇ ਕੇ ਨਈ ਕਰਦੇ ਤੁਹਾਡੀ?
ਹਾਂ, ਖਾਤਰ-ਖੁਤਰ ਕਰ ਦਿੰਦੇ ਨੇ। ਨਹੀਂ ਸੁੱਕੀ ਰੋਟੀ ਤੇ ਨਹੀਂ ਖਾਂਦੇ ਪਰਾਂਠੇ ਖਵਾਉਂਦੇ ਨੇ ਮੇਰੀ ਸੱਸ ਤੇ ਬੜੀ ਚੰਗੀ ਏ। ਹਾਂ, ਰੋਟੀਆਂ ਤੇ ਵਧੀਆ ਖਵਾਂਦੀ ਪਕਾ-ਪਕਾ ਕੇ ਆਪੇ ਇੰਨੀ ਗਰਮੀ 'ਚ' ਤਰਬਤਰ ਹੋਈ ਰਹਿੰਦੀ ਏ, ਹਾਂ ਰੋਟੀ ਤਾਂ ਖਾਵਾਦੀ ਏ।
ਹੋਰ।
ਹਾਂ, ਜਦੋਂ ਵੀ ਆਓ ਮੈਂਗੋ ਸ਼ੇਕ-ਮੂੰਗੋ ਸ਼ੇਕ ਬਣਾ ਕੇ ਦਿੰਦੀ ਪੂਰਾ।
ਆ ਅੰਬ ਰਸ ਹੈ।
ਆਪਾਂ ਤੇ ਕੱਲ ਗਰਮੀ, ਗੁਰਮੀ ਜਿਵੇਂ ਹੋਈ ਸੀ ਆਪਾਂ ਤੇ ਲਾਈਏ ਕੱਲ ਛਬੀਲ ਲਾਈ ਸੀ।
ਅੱਛਾ ਛਬੀਲ ਲਗਾਈ ਸੀ।
ਕਹਿੰਦੀ ਕਿ ਸ਼ਬੀਲ ਲਾਲੋ ਕਾਸ਼ੀ ਏ ਤੇ ਲਾਲੋੋ ਫਿਰ ਧਰਤੀ ਆਪਾਂ ਫੇਰ ਅਸੀਂ ਚੱਕਰਾਂ 'ਚ'
ਇਹ ਤੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਹੈਨਾ ਛਬੀਲ ਦਾ ਤੇ ਬਹੁਤ ਵਧੀਆ ਕੰਮ ਹੈ।
ਆਪਾਂ ਨੌ-ਦਸ ਵਜੇ ਸੋਚਿਆ ਸੀ ਮੈਂ ਕਿਹਾ ਲਾਵਾਂਗੇ। ਫੇਰ ਉਸ ਤੋਂ ਬਾਅਦ ਜੀ ਬਸ ਹੁਣ ਫਿਰ ਹੁਣ ਗਿਆਰਾਂ ਵਜੇ ਖਾੜਾ ਜੋੜ ਹੀ ਦਿੱਤਾ।
ਅੱਛਾ!
ਫਿਰ ਗਿਆਰਾਂ ਵਜੇ ਤੋਂ ਸ਼ੁਰੂ ਕਰਕੇ ਆਪਾਂ ਤੇ ਸ਼ਾਮੀ ਛੇ ਵਜੇ ਤੱਕ ਚੱਲਿਆ ਕੰਮ
ਅੱਛਾ, ਸਵੇਰੇ ਗਿਆਰਾਂ ਵਜੇ ਤੋਂ ਹੈਂ?
ਹੋਰ ਸਵੇਰੇ ਗਿਆਰਾਂ ਤੋਂ ਲੈ ਕੇ ਛੇ ਵਜੇ ਤੱਕ ਖੜੇ ਰਹੇ ਉੱਥੇ ਹੋਰ ਫੇਰ ਉਧਰੋਂ ਸ਼ਾਮੀ ਤੇ ਫਿਰ ਸਿਰ ਦਰਦ ਹੋਣ ਲੱਗ ਗਿਆ ਸੀ ਇੰਨੀ ਭੀੜ ਹੁੰਂਦੀ ਪਈ ਸੀ ਇੰਨੀ ਗਰਮੀ ਹੈ ਨਾ
ਅੱਛਾ, ਹਾਂ ਗਰਮੀ ਤੇ ਬਹੁਤ ਹੈ। ਪਰ ਚਲੋ ਬੜਾ ਪੁੰਨ ਕਮਾਲਿਆ ਤੁਸੀਂ ਇਹ ਸਾਲ ਦੀ, ਸਭ ਸਭ ਤੋਂ ਵੱਡੀ ਕਾਛਤੀ ਹੁੰਦੀ ਹੈਗੀ ਆ। ਪੁੰਨ ਕਮਾ ਲਿਆ ਹੈਗਾ ਇੰਨਾ ਹਾਂ, ਬਹੁਤ ਪੁੰਨ ਮਿਲਦਾ ਹੈਗਾ।
ਕਰਦੀ ਰਹਿੰਦੀ ਆ ਨਾ ਉਹਨਾਂ ਨੂੰ
ਹਮ, ਇਹ ਤੇ ਪੂਰੇ ਸਾਲ ਦੀ ਕਾਛ ਕਾਛੀਆਂ ਦਾ ਅਗਰ ਇੱਕ ਹੈ ਕਾਛੀ ਦਾ ਉਹ ਕਰੋ, ਤਾਂ ਪੂਰੇ ਸਾਲ ਦਾ ਫਲ ਮਿਲਦਾ ਸਾਰੀ ਕਾਸ਼ੀਆਂ ਦਾ।
ਬਸ ਠੀਕ ਹੈ ਮਤਲਬ ਸਾਲ ਵਿੱਚ ਕੁਝ ਕਰੋ ਨਾ ਕਰੋ, ਕਾਛੀ
ਹਾਂ ਮਤਲਬ ਇਹ ਜਿਹੜੀ ਨਿਰਜਲਾ ਕਾਛਤੀ ਹੁੰਦੀ ਨਾ, ਇਹਦਾ ਮਤਲਬ ਵੈਸੇ ਤਾਂ ਮਤਲਬ ਹਰ ਮਹੀਨੇ ਆਉਂਦੀ ਕਾਛੀਆਂ ਦੋ ਆਉਂਦੀਆਂ ਮਹੀਨੇ 'ਚ' ਹਨਾ। ਪਰ ਇਹ ਸਾਲ ਸਭ ਵੱਡੀ ਕਾਛੀ ਹੁੰਦੀ ਹੈਗੀ ਹੈ।
ਤੇ ਇਹ ਕਾਛੀ ਨੂੰ ਨਿਰਜਲਾ, ਨਿਰਜਲਾ ਕਿਉਂ ਕਹਿੰਦੇ ਨੇ ਵੈਸੇ?
ਮਤਲਬ ਬਿਨਾਂ ਪਾਣੀ, ਪਾਣੀ- ਪੂਣੀ ਵੀ ਨੀ ਪੀਣਾ ਹੁੰਦਾ, ਬਿਲਕੁਲ ਉਹ ਏ ਰੱਖਣਾ ਹੁੰਦਾ ਗਾ।
ਅ ਅੱਛਾ ਜੀ, ਖੁਦ ਪਾਣੀ ਪੀਣਾ ਨੀ ਤੇ ਦੂਜਿਆਂ ਨੂੰ ਪਾਣੀ ਪਿਆਓ, ਇਹ ਤੇ ਪੱਪ ਹੋ ਗਿਆ ਨਾ, ਪੱਪ ਕਮਾਉਣਾ ਹੋ ਗਿਆ ਇਹ ਤੇ।
ਪਾਪ ਕਿਓ, ਪੁੰਨ ਹੋ ਗਿਆ ਨਾ, ਪੁੰਨ ਹੋ ਗਿਆ ਨਾ, ਦੂਜਿਆਂ ਨੂੰ ਪਿਲਾਰਾ ਰਹੇ ਹੇਗੈ ਗਿਆ। ਹਮ, ਤੇ ਇਹੇ ਦੇ ਠਾਕੁਰ ਜੀ ਨੇ ਕਿਹਾ ਸੀ, ਹਾਂ ਠਾਕੁਰ ਜੀ ਕਹਿੰਦੇ ਤੇ ਪੁੰਨ ਮਿਲਦਾ ਹੈਗਾ, ਦੂਸਰਿਆਂ ਦੇ ਤੁਸੀਂ
ਕਿ ਖੁਦ ਪਿਆਸੇ ਰਹਿ ਕੇ, ਤੁਸੀਂ ਦੂਜਿਆਂ ਨੂੰ ਪਾਣੀ ਪਿਆਓ ਤਾਂ ਹੀ ਵਧੀਆ ਸਿਸਟਮ।
ਬੜਾ ਅੱਛਾ ਪੁੰਨ ਕਮਾਇਆ ਤੁਸੀਂ। ਵੈਸੇ ਵੀ ਕੱਲ ਤੇ ਜਗ੍ਹਾ- ਜਗ੍ਹਾ ਲੱਗੀ ਹੋਈ ਸੀ, ਸਾਡੇ ਵੀ ਇੱਧਰ ਦੋ, ਤਿੰਨ ਬੰਦਿਆਂ ਨੇ ਲਗਾਈ ਹੋਈ ਸੀ, ਛਬੀਲ।
ਆਹੋ, ਆਹੋ ਇੱਧਰ ਵੀ ਸਾਡੇ ਇੱਥੇ ਵੀ ਜ਼ਿਆਦਾ ਲੱਗੀ ਸੀ।
ਹਮ।
ਪਰ ਉਹ ਨਾ, ਬਰਫ਼- ਬੁਰਫ਼ ਨਹੀਂ ਮਿਲਦੀ ਪਈ ਸੀ, ਪਹਿਲਾਂ
ਅੱਛਾ।
ਹਾਂ, ਫਿਰ ਬਰਫ਼ ਬੜੀ ਮੁਸ਼ਕਿਲਾਂ ਤੋਂ ਮਿਲਦੀ ਹੈ।
ਅੱਛਾ ਓਹੀ ਤੇ ਨਾ, ਇਹ ਤੇ ਪਹਿਲੇ ਕਹਿਣਾ ਪੈਂਦਾ ਹੈ, ਇਸ ਆਕਾਸ਼ੀ ਤੇ ਨਾ ਪਹਿਲੇ ਹੀ ਕਹਿਣਾ ਪੈਂਦਾ, ਹੈਗਾ ਵਾ। ਹ
ਉਹ ਬੱਸ ਸਾਡਾ ਤੇ ਐਟ- ਟਾਈਮ ਬਣਿਆ ਸਾਰਾ ਸਿਸਟਮ, ਫਿਰ ਅਸੀਂ ਬਸ ਤੇ ਮੈਂ ਕਿਹਾ ਹੁਣ ਅੱਗੇ ਤੋਂ ਕਰਿਆ ਕਰਾਂਗੇ, ਜਦ ਵੀ ਥੋੜੀ ਪ੍ਰੀਪਰੇੇਸ਼ਨ ਹੋ ਜਾਇਆ ਕਰੇਗੀ, ਸਾਨੂੰ ਪਤਾ ਲੱਗ ਗਿਆ ਹੁਣ ਕੀ ਹੁੰਦਾ।
ਪਤਾ ਚੱਲ ਗਿਆ ਵੀ ਕਿੰਨਾ ਹਾਂ, ਤੇ ਕਿੰਨੀਆਂ ਪੇਟੀਆਂ- ਪੂਟੀਆਂ ਲੱਗ ਗਈਆਂ ਤੁਹਾਡੀ? ਰੂਪ ਚਾਹ ਬਣਾਈ ਸੀ?
ਕੀ ਚੱਲੇ, ਰੁਕ ਜਾ, ਹਾਂ ਰੁਕ ਜਾ, ਬਨਾਈ ਸੀ।
ਕਿੰਨੀਆਂ ਪੇਟੀਆਂ
ਰੂ-ਆਫ ਜਾਈ ਚੱਲਦਾ ਜ਼ਿਆਦਾ, ਪੇਟੀਆਂ ਦੋ ਲੱਗ ਗਈਆਂ।
ਦੋ ਪੇਟੀਆਂ ਲੱਗ ਗਈਆਂ, ਅੱਛਾ ਠੀਕ।
ਹਾਂ ਇੱਕ ਤੇ ਬਚ ਵੀ ਗਈ ਏ।
ਅੱਛਾ, ਚਲੋ ਭਾਜੀ ਕਿੱਧਰੇ ਦੇ ਦੇਣਾ ਸੀ। ਦਾਨ-ਦੂਨ ਦੇਣਾ, ਨਜ਼ਰ ਨ ਕਰੀ ਹੋਈ ਉਹਦੇ ਨਾਮ ਦੀ
ਹਾਂ ਉਹ ਕਹਿ ਦਿੱਤਾ ਸੀ। ਮੈਂ ਗੁਰਦਆਰੇ ਦੇ ਦੇਣਾ। ਗੁਰਦੁਆਰੇ ਥੋੜਾ ਜਿਹਾ ਆਪਣਾ ਠੀਕ ਹੈ ਨਾ ਵਧੀਆ ਥੋੜਾ ਅੱਛੇ, ਅੱਛੇ ਕੰਮ ਤੇ ਲੱਗ ਜਾਏਗਾ, ਗਰਮੀਆਂ ਨੇ ਸਾਰ
ਹਾਂ ਗੁਰਦੁਆਰਿਆਂ ਤੇ ਦੇਖੋ, ਹਰ ਟਾਈਮ ਸੇਵਾ ਚੱਲਦੀ ਹੀ ਰਹਿੰਦੀ ਹੈ ਹੈਗੀ-ਹੈਗੀ। ਗੁਰਦੁਆਰੇ ਤੇ ਜਦੋਂ ਮਰਜ਼ੀ ਚਲੇ ਜਾਓ। ਅਸੀਂ ਵੀ ਹੁਣ ਗਏ ਸੀ। ਘੁੰਮਣ ਗਏ ਸੀ ਛੁੱਟੀਆਂ 'ਚ ਕਿੱਧਰ ਗੋਲਡਨ ਟੈਂਪਲ ਦਾ। ਤੇ ਉੱਧਰ ਵੀ ਦਰਬਾਰ ਸਾਹਿਬ ਗਏ ਅਸੀਂ ਤੇ ਉੱਥੇ ਜਗ੍ਹਾ-ਜਗ੍ਹਾ ਇੰਨਾ ਵੱਡਾ ਦਰਬਾਰ ਸੀ। ਉੱਥੇ ਜਗ੍ਹਾ-ਜਗ੍ਹਾ ਛਬੀਲ ਲੱਗੀ ਹੋਈ ਸੀ, ਜਗ੍ਹਾ ਜਗਾ ਛਬੀਲ ਲੱਗੀ ਹੋਈ ਸੀ। ਹਾਂ, ਨਹੀਂ ਗੁਰਦੁਆਰੇ ਦੇ ਅੰਦਰ ਹੀ ਚਾਰ ਜਗ੍ਹਾ ਲੱਗੀ ਹੋਈ ਸੀ। ਸੜਕ ਤੇ ਤਾਂ ਛੋੜ ਕ ਬ ਹਮ ਹਾਂ, ਗੁਰਦੁਆਰੇ ਦੇ ਅੰਦਰ ਹੀ ਥੋੜੀ-ਥੋੜ੍ਹੀ ਦੇਰ ਲੱਗੀ ਹੋਈ ਸੀ, ਥੋੜੀ-ਥੋੜੀ ਦੂਰੀ ਤੇ ਲੱਗੀ ਹੋਈ ਸੀ। ਮਤਲਬ ਕਿਉਂਕਿ ਕਾਫ਼ੀ ਵੱਡਾ ਹੈ ਨਾ ਦਰਬਾਰ ਸਾਹਿਬ, ਫ ਲੋਕੀ ਜਾਂਦੇ ਆ ਘੁੰਮਦੇ ਆ ਫਿਰਰ ਵੀ ਪਿਆਸ ਨਾ ਲੱਗੇ। ਮਤਲਬ ਪਾਣੀ ਤੇ ਦੱਸ-ਦੱਸ ਮਿੰਟ ਕਦਮ ਤੇ ਹੈਗਾ ਸੀ। ਦੱਸ-ਦੱਸ ਕਦਮ ਤੇ ਪਾਣੀ, ਪਿਲਾ ਰਹੇ ਸੀ, ਹਾਂ
ਪੈਟਰੋਲ ਤੇ ਅੱਜ-ਕੱਲ੍ਹ ਜ਼ਿਆਦਾ ਹੀ ਹੋ ਗਿਆ।
ਹਾਂ। ਜਦੋਂ ਅਸੀਂ ਰਾਤੀ, ਲੱਗੇ ਆ ਲਾਈਨ ਵਿੱਚ, ਦਰਸ਼ਨ ਦੇ ਲਈਏ ਤੇ ਉੱਥੇ ਵੀ ਲਾਈਨਾਂ ਵਿੱਚ ਹੀ ਆ-ਆ ਕੇ ਪਾਣੀ ਪਿਲਾ ਰਹੇ ਸੀ। ਬੜੀ ਸੇਵਾ ਕੀਤੀ। ਕਰਦੇ ਹੈਗੇ ਵੀ ਗੁਰਦੁਆਰੇ
ਹਾਂ ਤੇ ਫੇਰ ਭੁੰਨ ਵੀ ਲੱਗਦਾ। ਇੱਥੇ ਹੁਣ ਪਤਾ ਹੀ ਹੈ ਬਾਹਰ ਸੇਵਾ ਕਰਨ, ਗੁਰਦੁਆਰੇ ਸੇਵਾ ਕਰਨ ਦੁਆਰੇ 'ਚ' ਡਬਲ
ਹਾਂ, ਪੁੰਨ ਬੜਾ ਲੱਗਦਾ ਸਹੀ ਗੱਲ ਹੈਗਾ ਹੋਰ ਤੁਸੀਂ ਹੋਰ ਨੀ ਕਿੱਧਰੇ ਗਏ। ਸਹੀ ਗੱਲ ਏ।
ਮੈਂ, ਉਸ ਕੰਮ ਤੇ ਹੀ ਰਹਿਣਾ
ਨਹੀਂ ਤੇ ਕਮਾਨ ਲੈ ਜਾਂਦੇ ਨਾ, ਪਜਾਈ ਨੂੰ ਕਿਧਰੇ ਹੋਰ ਵੀ
ਪਰਜਾਈ ਨੀ ਘੁੰਮਦੀ, ਪਰਜਾਈ ਅੱਜ ਤੇ ਲੇਟ ਹੀ ਹੋ ਗਈ
ਅੱਛਾ, ਗਰਮੀ ਐ, ਇਸ ਵਾਰ
ਆਹ, ਇੱਥੇ-ਇੱਥੇ ਪੜੋਸੀਆਂ ਨੂੰ ਘੁਮਾਵਾਂਗੇ ਆਪਾਂ ਪਹਾੜਾ 'ਚ' ਤਾ ਕਮਾਲ ਲਈਏ, ਸਾਡਾ ਹੀ ਪਹਾੜ ਬਣਿਆ ਇੱਥੇ
ਅੱਛਾ ਕਿਉਂ?
ਮਹਿੰਗਾਈ ਇੰਨੀ ਹੋ ਗਈ ਏ। ਤੇਲ ਹੀ ਇੰਨਾ ਮਹਿੰਗਾ ਹੋ ਗਿਆ। ਇੱਕ ਸੌ ਪੰਜ ਰੁਪਏ ਲੀ
ਅੱਛਾ, ਇਹ ਹੋ ਗਿਆ ਹੈਗਾ ਤੇ ਜਨਾਨੀ ਬੱਚਿਆਂ ਨੂੰ ਤੇ ਘੁਮਾਉਣਾ ਹੀ ਪੈਂਦਾ ਹੈਗਾ ਨਾ ਤੇਲ ਥੋੜ੍ਹੀ ਵੇਖਣਾ ਹੈਗਾ
ਆਹਹ, ਬੱਸ ਫਿਰ ਹੁਣਦੇ ਨੇ ਵੀ ਗੱਡੀ ਲਾਗੇ ਤਾਂ ਹੀ ਜਾਵਾਂਗੇ।
ਨਿਆਣਿਆਂ ਨੂੰ ਤੇ ਹੁੰਦਾ ਹੀ ਹੈਗਾ ਵੀ, ਪਾਪਾ ਘੁੰਮਾ ਕੇ ਲੈਣ ਸਾਨੂੰ ਛੁੱਟੀਆਂ 'ਚ' ਕਿਤੇ ਨਿਆਣੇ ਸਕੂਲ ਜਾਣ ਲੱਗ ਜਾਣਗੇ ਤੁਹਾਡੇ ਅੱਛਾ।
ਹਜੇ ਨਿਆਣਾ ਛੋਟੇ ਹੀ ਉਹਨੂੰ ਪਤਾ ਹੀ ਕੁਛ ਨੀ ਹੁਣ ਥੋੜਾ ਪਤਾ ਲੱਗੇ ਤਾਂ ਹੀ ਬਾਹਰ ਲੈ ਕੇ ਜਾਵਾਂਗੇ ਗੱਡੀ 'ਚ' ਏ ਸੀ ਕੋ ਨੀ ਚੱਲਦਾ। ਇਸ ਵੱਸ ਮੈਂ ਤਾਂ ਨੀ ਲੈ ਕੇ ਜਾ ਰਿਹਾ।
ਹਾਂ ਉਸ ਦਿਨ, ਹੋ ਰਹੀ ਸੀ। ਮੇਰੀ ਗੱਲ ਭਰਜਾਈ ਨਾਲੋਂ ਕਹਿ ਰਹੇ ਸੀ ਏਸੀ ਬਿਨਾਂ ਸੌਦੀ ਨੀ ਹੁੰਦੀ ਹੈ ਗੱਡੀ ਤੱਕ ਰਾ ਜਦ ਤੱਕ ਮਾਨ ਹਮ
ਏਸੀ ਤੇ ਜ਼ਰੂਰੀ ਚਾਹੀ
ਜਦ ਤੱਕ ਰਾਤੀ ਕਹਿੰਦੇ ਘੁੰਮਾ ਕੇ ਨਾ ਲਿਆ ਉਹਨੂੰ ਗੱਡੀ 'ਚ' ਤੇ ਸੌਦੇ ਨੀ ਹੈਗੀ ਹੈਗੇ ਉਹ ਤੇ ਬਿਲਕੁਲ ਵੀ ਹਮ, ਮੈਂ ਕਿਹਾ ਚਲੋ ਚੰਗਾ ਹੈਗਾ ਵੇ। ਅੱਜ-ਕੱਲ੍ਹ ਦੇ ਬੱਚੇ ਵੀ ਅਲੱਗ ਹੈਗੇ ਸਾਰਿਆਂ ਤੋਂ
ਪੜੋਸੀ ਨੀਂ ਸੁੱਤੇ ਅਜੇ ਤੱਕ ਤੁਹਾਡੇ।
ਪੜੋਸੀ ਵੀ ਜਾਗਦੇ ਪਏ ਹੈਗੇ ਆ, ਇਹ ਪੜੋਸੀਆਂ ਦੇ ਘਰ ਚ ਵਿ ਹੈਗਾ ਨਾ ਬੱਸ ਤੇ ਬੱਸ ਉਹ ਆਪਣਾ, ' ' ਸਾਰੀ ਸਲਾਵਾਂ-ਸਲੂਵਾਂ ਕਰਦੇ ਰਹਿੰਦੇ ਨੇ ਬੈਠੇ ਇਹਨਾਂ ਦੇ ਮੁੰਡੇ ਦਾ ਵਿਆਹ ਹੈਗਾ ਨਾ। ਇਸਲਾ ਮਸ ਹਾਂ ਮੁੰਡੇ ਦਾ ਵਿਆਹ ਆ ਇਹਨਾਂ ਦੇ।
ਤੇ ਨਾਲੇ ਵੱਡਾ ਤੇ ਵਿਆਹਾ‌ ਆ ਇਹਨਾਂ ਦਾ
ਵੱਡੇ ਵਾਲੇ ਦਾ ਵਿਆਹ ਹੈਗਾ।
ਦਾ ਅੱਛਾ ਜੀ
ਹਾਂ ਬਸ ਰਿਸ਼ਤਾ ਹੋਇਆ ਹੁਣ। ਤੇ ਕਹਿ ਰਹੇ ਸੀ ਵੀ ਦੇਖੋ। ਦੋ -ਚਾਰ ਮਹੀਨੇ ਤੱਕ ਵਿਆਹ ਵਹੁ ਕਰਦਾਂਗੇ।
ਅੱਛਾ ਜੀ ਆਪਾਂ ਤਾਂ ਨਵਾਂ ਕੂਲਰ ਲਿਆਏ ਸੀ ਪਤਾ ਨੀ ਕੀ ਹੋ ਗਿਆ। ਇਹ ਨੂੰ ਪਿੱਛੋਂ ਆਇਆ ਬਾਹਰ ਆ ਗਿਆ।
ਕੌਣ ਲਿਆਇਆ ਸੀ ਕੂਲਰ ਤੁਸੀਂ।
ਨਵਾਂ ਹਾਂ ਨਵਾਂ ਕੂਲਰ ਲਿਆਇਆ ਸੀ। ਜੀ ਚਿੱਟੇ ਰੰਗਦਾ ਵਧੀਆ ਆਹ ਪਤਾ ਨੀ ਕੀ ਹੋਇਆ ਪਿੱਛੋਂ ਬਾਹਰ ਆ ਗਿਆ। ਤੇ ਸਿਸਟਮ ਬਾਹਰ ਹੀ ਆ ਗਿਆ।
ਸਿਸਟਮ ਬਹਾਰ ਆ ਗਿਆ। ਪਾਣੀ ਪੂਣੀ ਜਿਆਦਾ ਭਰ ਗਿਆ ਹੋਏ ਗਾ ਯਰ।
ਹਾਂ ਪਾਣੀ ਤੇ ਭਰ ਗਿਆ ਹੋਣਾ ਦੇਖ ਚਲੋ ਮੈਂ ਕੱਲ ਕਰਾਂਗਾ ਗੱਲ ਆ ਤੁਹਾਨੂੰ ਹੈਂ ਠੀਕ ਏ।
ਸਾਸਰੀ ਕਾਲ ਜੀ
ਸਸਰੀਕਾਲ ਜੀ।